ਹਾਂਜੀ ਸਤਿ ਸ੍ਰੀ ਅਕਾਲ ਜੀ।।
ਸਤਿ ਸ਼੍ਰੀ ਅਕਾਲ ਜੀ।।ਕੀ ਹਾਲ ਚਾਲ ਹੈ?
ਵਧੀਆ ਵਧੀਆ ਤੁਸੀਂ ਦੱਸ, ਠੀਕ ਹੋ?
ਹਾਂਜੀ ਹਾਂਜੀ ਮੈਂ ਵਧੀਆ,
ਹੋਰ ਹਾਂਜੀ ਹਾਂਜੀ ਫ੍ਰੀ ਹੋ ਗਏ ਸੀਗੇ? ਹੁਨੇ ਲੰਚ ਕੀਤਾ ਤੇ ਹਾਂਜੀ। ਹੋਰ ਸੁਣਾਓ ਕਿਵੇਂ ਚੱਲ ਰਿਹਾ ਤੁਹਾਡੀ ਤਿਆਰੀਆਂ ਵਿਆਹ ਦੀਆਂ
ਬਹੁਤ ਅੱਛੀਆਂ ਬਸ ਨੈਕਸਟ ਮੰਥ ਹੀ ਹੈ ਮੇਰੇ ਕਜ਼ਨ ਦੀ ਵੈਡਿੰਗ। ਉਹਦੀ ਪ੍ਰੈਪਰੇਸ਼ਨ ਹੀ ਚੱਲਦੀ। ਅੱਜ ਕੱਲ੍ਹ ਥੀਮ ਵੈਡਿੰਗ ਹੋ ਰਹੀ ਹੈ ਨਾ ਤੇ ਉਹ ਬਸ। ਥੀਮ ਡ ਸਾਈ ਔਰ ਕੋਸਟਿਊਮ ਸਮਝ ਨਹੀਂ ਆ ਰਹੇ ਕਿਵੇਂ ਦੇ ਬਣਾਉਣੇ ਚਾਹੀਦੇ ਨੇ।
ਅੱਛਾ ਅੱਛਾ ਤੇ ਇੱਥੇ ਨਾ ਤੁਹਾਡੇ ਘਰ ਦੇ ਕੋਲ ਬੜੀ ਅੱਛੀ ਇੱਕ ਬੁਟੀਕ ਹੈਗੀ ਹੈ। ਉਹ ਮਤਲਬ ਉਹਦੇ ਕੋਲ ਤੁਹਾਨੂੰ ਫੈਬਰਿਕ ਵੀ ਮਿਲੇਗਾ ਸਕਟ ਜਿਵੇਂ ਪੀਸ ਹੈ ਉਹਵੇੇਰੇ ਤੁਹਾਨੂੰ ਅੱਛੇ ਸਿਲੈਕਟ ਵੀ ਕਰਵਾ ਦੇਗੀ ਔਰ ਸਟੀਿਚਿੰਗ ਵੀ ਬਹੁਤ ਕਰਦੀ ਹੈ ਡਰੈਸਿਸ ਦੀ ਡਰੇਪ ਵਗੈਰਾ ਤੁਸੀਂ ਚਾਹੇ ਸਟਿਚ ਕਰਾ ਲਓ ਸਕਰਟਸ ਲਹਿੰਗਾ ਹਰ ਇੱਕ ਚੀਜ਼ ਉੱਛੇ ਤੁਹਾਨੂੰ ਅਹ ਡਿਜ਼ਾਇਨ ਕਰਕੇ ਦੇਗੀ ਸਟਿਚ ਕਰਕੇ ਹਾਂ। ਉਹ ਅਕੋਰਡਿੰਗ ਟੂ ਡਰੈਸ ਹੈਗੀ ਹੈ, ਤੇ ਤੁਸੀਂ ਮਤਲਬ ਅੱਛਾ ਅਗਰ ਤੁਸੀਂ ਕੁਛ ਲਹਿੰਗਾ ਸਟਿਚ ਕਰਉਣਾ ਤਾਂ ਉਹ ਤੁਹਾਨੂੰ ਫਾਈਵ ਥਾਸਂ ਦੇ ਵਿੱਚ ਇੱਕ ਬਹੁਤ ਸੋਹਣਾ ਲਹਿੰਗਾ ਸਟਿੱਚ ਕਰਕੇ ਦੇਗੀ। ਹੀ
ਠੀਕ ਹੈ ਜੀ, ਠੀਕ ਹੈ, ਨਹੀਂ ਵੈਸੇ ਤਾਂ ਮੈਨੂੰ ਖੁਦ ਨੂੰ ਵੀ ਸਟਿਚਿੰਗ ਆਂਦੀ ਹੈ। ਮੈਂ, ਆਪਣੇ ਆਪ ਵੀ ਡਿਜ਼ਾਇਨ ਕਰ ਲੈਂਨੀ ਆਂ, ਆਪਣੇ ਲਈ ਨੇ, ਹਂਜੀ -ਹਂਜੀ। ਤੇ ਬਸ ਅਸੀਂ ਸਾਡਾ, ਮਹਿੰਦੀ ਤੇ ਡਿਸਕਸ਼ਨ ਚੱਲ ਰਿਹੈ, ਕਿ ਮਹਿੰਦੀ ਵਾਸਤੇ ਕਿਵੇਂ ਦੇ ਸੋਨੇ ਚਾਹੀਦੇ ਨੇ।ਕਿਉਂਕਿ ਅਸੀਂ ਗਰੂਮ ਵਾਲੀ ਸਾਈਡ ਦੇਗੇ ਹ
ਓਕੇ ਜੀ।
ਹ ਅਸੀਂ ਚਾਨੇ ਹਾਂ ਕਿ, ਆਊਟਫਿਟ ਕੰਫਰਟੇਬਲ ਵੀ ਹੋਏ, ਔਰ ਜਿਹਦੇ ਚ ਆਰਾਮ ਨਾਲ ਬੰਦਾ ਇੰਜੋ ਵੀ ਕਰ ਸਕੇਆ ਥੋੜਾ, ਇਜ਼ੀ- ਬ੍ਰਿਜ਼ੀ ਵੀ ਹੋ ਕਿ ਸਮਰਸ ਨੇ, ਤੇ ਬੋਤ ਜ਼ਿਆਦਾ ਹੈਵੀ ਡਰੈਸਿਸ ਤੇ- ਸੂਟ ਨੀ ਕਰਦੀਆਂ
ਨਹੀਂ, ਬਿਲਕੁਲ ਠੀਕ ਗੱਲ ਹੈ।
ਡੇ ਵੈਡਿੰਗ ਵੀ ਹੈ, ਔਰ ਡੇ ਡੇ ਦਾ ਇਵੈਂਟ ਹੈ। ਇਹਦੇ ਚ ਸਾਡਾ ਕੰਫਰਟ ਜ਼ੋਨ ਜੋ ਹੈ ਓ ਵੀ ਹੋਣਾ ਚਾਹੀਦਾ ਹੈ ।ਔਰ ਇੱਕਦਮ, ਵੇਸਟ ਟਾਈਪ ਡਰੈਸ ਵੀ ਨਈ ਹੋਣੀ ਚ ਚਾਹੀਦੀ ਕਿ ਵੇਸਟ ਹੋ ਜਾਏ, ਦੁਬਾਰਾ ਅਸੀਂ ਉਹਨੂੰ ਫੇਰ ਰੀਯੂਜ ਕਰ ਸਕੀਏ, ਹਨਾ।
ਹਾਂ
ਕੀ ਸਜੈਸ਼ਨ ਨੇ ਕੀ ਪਾਣਾ ਚਾਹੀਦਾ।
ਮਹਿੰਦੀ ਦੀ ਡਰੈਸ ਤੁਹਾਨੂੰ ਅ ਚਾਹੀਦੀ ਹੈ ਕੰਫਰਟੇਬਲ ਵੀ ਹੋਏ ਫੇਰ ਤੇ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਤੁਸੀਂ ਸਕਰਟ ਦੇ ਨਾਲ ਇੱਕ ਸ਼ਾਰਟ ਕੁੜਤੀ ਸਟਿੱਚ ਕਰਵਾ ਲਓ। ਉਹ ਵੀ ਕਾਫੀ ਕੰਫਰਟੇਬਲੇ। ਰਹੇਗਾ ਸਵੈਟਿੰਗ ਵਗੈਰਾ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਉਹਦੇ ਵਿੱਚ ਤੁਸੀਂ ਉੱਠਣਾ ਬੈਠਣਾ ਬੜਾ ਈਜ਼ੀ ਰਹਿੰਦਾ ਉਹਦੇ ਵਿੱਚ।
ਪਰ ਸਕਰਟ ਤੇ ਅਸੀ, ਜਾਗੋ ਤੇ ਪਾ ਰੇਆ ਨਾ
ਓਕੇ ਠੀਕ ਹੈ।ਤੇ ਕੋਈ ਗੱਲ ਨੀ, ਤੇ ਤੁਸੀਂ ਅੱਜ-ਕੱਲ ਇੰਨੇ ਸੋਨੇ- ਸੋਨੇ ਅ ਬੈਲ ਬੋਟਮ, ਟਾਈਪ ਚੱਲੇ ਹੋਏ ਆ ਪਲਾਜ਼ੋ।ਤੇ ਤੁਸੀਂ ਓ ਵੀ ਟਰਾਈ ਕਰ ਸਕਦੇ ਓ, ਸ਼ੋਟ ਕੁਰਤੀਆਂ ਦੇ ਨਾਲ। ਓਂਦੇ ਵਿੱਚ ਵੀ, ਅ ਸੋਬਰਸ਼ ਅ ਲਾੲਟ ਅ, ਕਲਰ ਅ, ਤੁਸੀਂ ਓਦੇ ਵਿੱਚ ਸਿਲੈਕਟ ਕਰ ਸਕਦੇ ਹੋ।
ਬਿਲਕੁਲ ਐਹ ਤੁਹਾਡਾ ਸੁਜੈਸ਼ਨ, ਬੋਤ ਅੱਛਾ ਲੱਗਿਆ ਮੈਨੂੰ।
ਹਾਂ, ਤੁਸੀਂ ਇਹ ਟਰਾਈ ਕਰ ਸਕਦੇ ਹੋ, ਹਾਂਜੀ-ਹਾਂਜੀ।
ਐਕਚੁਲੀ -ਅਸੀਂ ਨਾ ਗ੍ਰੀਨ, ਗ੍ਰੀਨ ਕਲਰ ਨੀ ਚਾ ਰਹੇ ਇਸ ਵਾਰ ਅਸੀਂ ਚਾਹ ਰਹੇ ਹਾਂ ਕਿ, ਮੈਂਦੀ ਓਲਰੇਡੀ ਗ੍ਰੀਨ ਐ ਨਾ ਗ੍ਰੀਨ ਡੈਕੋਰ ਚਾਹ ਰਿਹਾ, ਤੇ ਨਾ ਆਊਟਫਿਟ ਗ੍ਰੀਨ ਚਾਹ ਰਿਹਾ। ਓਸ ਸਟੱਕ, ਹੋ ਜਾਂਦੇ ਨੇ ਬੋਡਰੋ ਵਿੱਚ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਸਾਨੂੰ, ਬਾਅਦ ਚੋਂ।
ਠੀਕ ਹੈ -ਠੀਕ ਹੈ, ਨਹੀਂ ਕੁਛ ਜ਼ਰੂਰੀ ਨੀ ਹੈ ਤੁਸੀਂ ਤੁਸੀਂ, ਪੀਚ ਕਲਰ ਵੀ ਪਾ ਸਕਦੇ ਹੋ। ਨਿਓਨ ਸ਼ੇਕ ਤੁਸੀਂ ਸਿਲੈਕਟ ਕਰ ਸਕਦੇ ਓ, ਹਲਦੀ ਤੇ- ਅੱਛੇ ਲੱਗਦੇ ਹੈ। ਤੁਸੀਂ, ਪਿੰਕ ਕਲਰ ਵੀ ਲੈ ਸਕਦੇ ਹੋ, ਲਾਈਟ ਪਿੰਕ, ਜਿਵੇਂ ਬੇਬੀ ਆ ਸ਼ੇਡ ਹੋ ਗਿਆ। ਜਾਂ ਕੁਛ ਐਸ ਤਰ੍ਹਾਂ ਦਾ, ਐਲੀਗੈਂਟ ਜ ਲੱਗਦੇ ਆ ਪਾਏ, ਸ਼ੇਡਸ
ਕੀਏ, ਫਿਕਸ ਨਹੀਂ ਕੀਤਾ ਕਲਰ, ਓਨਾਂ ਨੇ ਬੋਲਿਆ ਕਿ- ਤੁਸੀਂ ਆਪਣੇ ਮਨ ਮੁਤਾਬਿਕ ਕੋਈ ਵੀ, ਪੇਸਟਲ ਕਲਰ ਕੈਰੀ ਕਰ ਸਕੋ। ਕਿਉਂਕਿ ਹਰ ਕੋਈ ਵੀ ਤੇ ਨਹੀਂ ਨਵੀਂ ਡਰੈਸ, ਕਸਟਮਾਈਜ਼ ਕਰਾ
ਹਾਂ-ਹਾਂ-ਹਾਂ-ਹਾਂ, ਨਹੀਂ-ਨਹੀਂ, ਠੀਕ ਹੈ-ਠੀਕ ਹੈ। ਪਿਸਤਾ ਕਲਰ, ਜੇੜਾ ਅੱਜ-ਕੱਲ੍ਹ ਚੱਲਿਆ ਹੋਇਆ ।ਓਦਾ ਵੀ ਬੜਾ, ਅ--ਅੱਛਾ ਰਿਸਪੋਂਸ ਹੈਗੈ। ਪਾਇਆ ਬੜਾ ਸੂਟ ਕਰ ਰਿਹਾ ।ਗ੍ਲਸ ਨੂੰ ਤੇ ਵੈਸੇ ਵੀ, ਤੁਸੀਂ ਇੰਨੇ ਸੋਣੇ ਹੈਗੇ ਹੋ, ਤੁਸੀਂ ਵੀਅਰ ਕਰ ਸਕਦੇ ਹੋ। ਹਾਂਜੀ-ਹਾਂਜੀ, ਹਾਂ-ਹਾਂ, ਤੁਸੀਂ ਵੀਅਰ ਕਰ ਸਕਦੇ ਹੋ। ਓਦੇ ਤੇ ਟ੍ਰਾਈ ਕਰਕੇ ਦੇਖੋ, ਤੁਆਡੀ ਕਜ਼ਨ ਵੀ -ਔ ਵਲਾ ਕਲਅਰ ਵੀਅਰ ਕਰ ਸਕਦੀਆਂ ਨੇ। ਅੱਛਾ ਲੱਗੇਗਾ, ਥੋੜਾ ਡਿਫਰੈਂਟ ਲੱਗੇਗਾ, ਓਕੇਜਨ ਤੇ
ਬਿਲਕੁਲ
ਹਾਂਜੀ, ਹਾਂ-ਹਾਂ, ਹੋਰ ਤੇ ਫੇਰ ਤੁਸੀਂ ਵਿਆਹ ਵਾਲੇ ਦਿਨ, ਕੀ ਪਾ ਰਹੇ ਹੋ?
ਪ੍ਰੀ ਵੈਡਿੰਗ ਹੈ, ਓਦੋਂ ਅਸੀਂ, ਓਨਾਂ ਨੇ ਨਾ -ਆਪਣਾ ਪਾਕਿਸਤਾਨੀ ਥੀਮ ਰੱਖੀ ਹੈ। ਤੇ ਓਦੋਂ ਫਿਰ, ਸਭ ਲੋਗ ਗਰਾਰੇ ਔਰ ਸ਼ਰਾਰੇ ਵਿਅਰ ਕਰ ਰਹੇ ਨੇ ਹਾਂ, ਕੋਈ ਪਾਕਿਸਤਾਨੀ ਸ ਸਟਾਈਲ ਕੈਰੀ ਕਰ ਰਿਹਾ ਗਰਾਰੇ ਔਰ ਸ਼ਰਾਰੇ ਵਿ ਸ਼ਾਰਟ ਸ਼ਰਟ ਹੈਵੀ ਦੁਪੱਟ ਟਾ ਟਿੱਕਾ ਪਾਸਾ ਬੜਾ ਸੋਹਣਾ ਲੱਗਦਾ ਅਗਰ ਉਸ ਚੀਜ਼ ਨੂੰ ਇੱਕੋ ਵਅਰ
ਅੱਜ ਕੱਲ ਤੇ ਨਾ ਪਾਕਿਸਤਾਨ ਦੀ ਸਟਾਈਲ ਦੇ ਵਿੱਚ ਇੱਕ ਹੋਰ ਟ੍ਰੈਂਡ ਬੜਾ ਜਾਦਾ ਵਾਇਰਲ ਹੁੰਦਾ ਪਿਆ ਓਈ ਹੈਗਾ ਪਹਿਲੇ ਤਾਂ ਜੇੜਾ ਆਪਾਂ ਅਹ ਸ਼ਰਾਰਾ ਪਾਂਦੇ ਸੀਗੇ ਓ ਸਾਡੀ ਥਾਈਜ਼ ਤੋਂ ਟਾਈਟ ਹੁੰਦਾ ਸੀ ਤੇ ਅਸੀਂ ਉੱਪਰ ਲੇਸ ਵਗੈਰਾ ਕੁਛ ਅਪਲਾਈ ਕਰ ਲੈਂਦੇ ਸੀਗੇ। ਹੁਣ ਜਿਹੜਾ ਟਰੈਂਡ ਅਹ ਚੱਲ ਰਿਆ ਨਾ ਓ ਹੈਗਾ ਤੁਸੀਂ ਨੀਚੇ ਗੋਡਿਆਂ ਤੋਂ ਨੀਚੇ ਨੀਂਜ਼ ਤੋਂ ਓਂਦੇ ਵਿੱਚ ਤੁਸੀਂ ਟਾਈਟ ਕਰ ਸਕਦੇ ਓਥੋ ਉੱਪਰੋਂ ਵੀ ਲੂਜ਼ ਹੋਏ ਨੀਚੋਂ ਟਾਈਟ ਕਰਕੇ ਤੇ ਤੁਸੀਂ ਉੱਥੇ ਝੋਨਾ ਝੋਨਾ ਪਾ ਕੇ ਓ ਵੀ ਅੱਛਾ ਲੱਗਦਾ ਏ ਵੀ ਟਰੈਂਡ ਚੱਲ ਰਿਐ ਹਲਕਾ ਓ ਲੋਂਗ ਹੁੰਦਾ ਹੈ ਥੋੜਾ। ਓ ਤੁਹਾਡੇ ਪੈਰਾਂ ਤੱਕ ਜਾਂਦਾ।
ਹਾਂਜੀ ਹਾਂਜੀ ਨਈ ਵੈਡਿੰਗ ਦੇ ਵਾਸਤੇ ਤੇ ਵੈਸੇ ਵੈਡਿੰਗ ਦੇ ਵਾਸਤੇ ਤੇ ਮੈਂ ਫਾਰਸੀ ਸਲਵਾਰ ਵਾਲਾ ਬਣਵਾਇਆ ਓ ਵੀ ਪਾਕਿਸਤਾਨੀ ਬੈਕਗਰਾਉਂਡ ਤੋਂ ਈ ਆਂਦਾ ਸੂਟ ਤੇ ਅਸੀਂ ਇਸ ਓਦੇ ਲਈ ਅਸੀਂ ਫਾਰਸ਼ੀ ਸਲਵਾਰ ਬਣਵਾਈਏ। ਤਾਂ ਕਿ ਕੁੱਛ ਹਟ ਕੇ ਪਾਇਆ ਹੋਏ ਕਿਉਂਕਿ ਗਰਾਰੇ ਸ਼ਰਾਰੇ ਵੀ ਨਾ
ਹਾ ਹਾ ਹਾ ਹਾ
ਬਾਊਂਡ ਹੋ ਜਾਂਦੇ ਨੇ ਇੰਨੇ ਕੰਮ ਨੀ ਆ ਪਾਂਦੇ ਬਾਕੀ ਦੇਖਦੇ ਆ ਜੋ ਵੀ ਅੱਜ ਕੱਲ ਦਾ ਟਰੈਂਡ ਐ ਕਲਰ ਸਕੀਮ ਜੋ ਚੱਲ ਰੀ ਐ
ਹਾਂਜੀ।
ਕੋਈ ਨੀ ਤੁਸੀਂ ਮੈਨੂੰ ਆਪਣੀ ਬੁਟੀਕ ਵਾਲੀ ਦਾ ਨੰਬਰ ਵੀ ਸ਼ੇਅਰ ਕਰਨਾ ਹਨਾਂ।
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੈਂ ਤੁਹਾਨੂੰ ਅੱਜ ਦੱਸ ਦਵਾਂਗੀ। ਓਦਾ ਨੰਬਰ ਤੇ ਤੁਸੀਂ ਜਰੂਰ ਓਦੇ ਕੋਲ ਚੱਕਰ ਲਗਾ ਕੇ ਆਣਾ।
ਟਾਈਮਿੰਗਸ ਕੀ ਰੇਂਦੇ ਨੇ ਓਨਾਂ ਦੇ
ਤੁਸੀਂ ਜਾ ਸਕਦੇ ਓ ਅ ਮੋਰਨਿੰਗ ਤੁਸੀਂ ਟੈਨ ਓ ਕਲੋਕ ਜਾ ਸਕਦੇ ਓ।
ਹਾਂਜੀ ਹਾਂਜੀ ਜਿੱਦਾਂ ਮੈਂ ਵਰਕਿੰਗ ਆ ਨਾ ਤੇ ਮੈਂ ਆਫਟਰ ਆਫਟਰ ਕਾਲਜ ਈ ਜਾ ਸਕਦੀ ਆ।
ਠੀਕ ਐ ਠੀਕ ਐ ਕੋਈ ਗੱਲ ਨੀ ਤੁਸੀਂ ਆਪਣਾ ਨਾਈਨ ਓ ਕਲੋਕ ਤੱਕ ਓਪਨ ਹੁੰਦੀ ਐ ਚੱਕਰ ਲਗਾ ਸਕਦੇ ਓ ਜਿਸ ਟਾਈਮ ਤੁਹਾਨੂੰ ਹਾਂਜੀ-ਹਾਂਜੀ ਤੁਹਾਨੂੰ ਜਿਸ ਟਾਈਮ ਟਾਈਮ ਮਿਲੇ ਤੁਸੀਂ ਜਾ ਸਕਦੇ ਓ
ਤੁਸੀਂ ਤਿਆਰ ਕਰਾਏ ਆਪਣੇ ਓਨਾ ਕੋਲ ਕੁੱਛ ਆਉਟ
ਹਾਂਜੀ ਹਾਂਜੀ ਮੈਂ ਓਨਾਂ ਕੋਲ ਕਾਫੀ ਡ੍ਰੈਸਿਸ ਰੈਡੀ ਕਰਵਾਈਆਂ ਨੇ। ਓਨਾਂ ਨੇ ਮੈਨੂੰ ਇੱਕ ਡਰੇਪ ਵੀ ਸਟਿਚ ਕਰਕੇ ਦਿੱਤ ਤੀ ਸੀ ਡਰੇਪ ਵੀ ਬੋਤ ਓਨਾਂ ਨੇ ਅੱਛੀ ਸਟਿਚ ਕੀਤੀ ਐ ਪਾਈ ਅੱਛੀ ਲੱਗਦੀ ਐ।
ਹਾਂਜੀ ਹਾਂਜੀ
ਮਤਲਬ ਮੇਰੀ ਤਾਂ ਓ ਅ ਬੜੀ ਫੇਵਰੇਟ ਬੁਟੀਕ ਵਾਲੀ ਹੈਗੀ ਐ ਮੈਂ ਤਾਂ ਓਦੇ ਕੋਲੋਂ ਬੋਤ ਕੱਪੜੇ ਆਪਣੇ ਸਟਿਚ ਕਰਵਾਨੀ
ਕੋਈ ਗੱਲ ਨੀ ਫੇਰ ਮੈਂ ਫੇਰ ਮੈਂ ਤੁਹਾਡਾ ਹੀ ਰੈਫਰੈਂਸ ਦੇਣਾ ਓਨਾਂ ਨੂੰ।
ਹਾਂਜੀ ਹਾਂਜੀ
ਕਿਉਂਕਿ ਤੁਹਾਡੇ ਰੈਫਰਸ ਦਾਂਗੀ ਫਿਰ ਓ ਥੋੜਾ ਮੈਨੂੰ ਡਿਸਕਾਊਟ ਵੀ ਅਲੋ ਕਰ ਸਕ
ਬਿਲਕੁੱਲ ਹਾਂਜੀ ਹਾਂਜੀ ਨਈ ਨਈ ਤੁਸੀਂ ਓਨਾ ਨੂੰ ਮੇਰਾ ਨਾਮ ਲਓਗੇ ਨਾ ਤੇ ਤੁਹਾਨੂੰ ਓ ਜ਼ਰੂਰ ਡਿਸ਼
ਬਿਲਕੁੱਲ ਮੈਂ ਕਹਾਂਗੀ ਕਿ ਮੇਰੀ ਓਨਾਂ ਨਾਲ ਗੱਲ ਹੋਈ ਐ ਓਨਾਂ ਨੇ ਸੁਜੈਸ਼ਨ ਦਿੱਤਾ ਕਿ ਤੁਹਾਡੇ ਤੋਂ ਕੇ ਤਿਆਰ ਕਰਾਏ ਜਾਣ ਆਊਟਫਿਟ।
ਹਾਂਜੀ ਹਾਂਜੀ ਚੱਕਰ ਜ਼ਰੂਰ ਲਗਾ ਕੇ ਆਨਾ ਹੋਰ ਵੀ ਤੁਸੀਂ ਅਗਰ ਜਿਵੇਂ ਤੁਹਾਡੇ ਬ੍ਰਦਰ ਦੀ ਵੈਡਿੰਗ ਹੁੰਦੀ ਐ ਤਾਂ ਵੀ ਤੁਸੀਂ ਓ ਓਦੇ ਕੋਲ ਬੜੇ ਅੱਛੇ ਅੱਛੇ ਸੂਟ ਸਟਿਚ ਕਰਵਾ ਸਕਦੇ ਓ ਤੇ ਅੱਗੇ ਤੁਹਾਡੀ ਵੀ ਵੈਡਿੰਗ ਐ ਤੇ ਤੁਸੀ ਓਦੇ ਕੋਲੋਂ ਆਪਨੇ ਵੇਆ ਵਾਲੇ ਵੀ ਤੁਸੀ ਸਾਰੇ ਸੂਟ ਸਟਿਚ ਕਵਾਓਗੇ ਤੇ ਬੜੇ ਅੱਛੇ ਸਚੀਚ ਕਰਕੇ ਦੇਗੀ ਓ
ਸਮਝ ਗੀ ਮੈਂ ਸਮਝ ਗਈ, ਕੋਈ ਨੀ ਬਿਲਕੁੱਲ ਜਾਵਾਂਗੀ ਹਾਂਜੀ, ਹਾਂਜੀ
ਹਾਂਜੀ।
ਫੰਸ਼ਨਸ ਤੇ ਬੋਤ ਸਾਰੇ ਨੇ ਹਰ ਫੰਕਸ਼ਨ ਤੇ ਡਿਫਰੈਂਟ ਆਊਟਫਿਟ ਪਾਨਾ ਬੜਾ ਸਾਰਾ ਕੰਮ ਏ, ਖੁਸ਼ੀ ਵੀ ਐ
ਟੇਨਸ਼ਨ ਥੋੜੀ ਟੇਨਸ਼ਨ ਵੀ ਹੁੰਦੀ ਐ ਸਟੈਰਸ ਵੀ ਹੁੰਦੀ ਐ ਹਾਂਜੀ, ਹਾਂਜੀ ਬਟ ਨਈ ਕੋਈ ਗੱਲ ਨੀ, ਤੁਸੀ ਅ ਸੂਟਸ ਰਿਲੇਟਡ ਤੁਸੀ ਟੈਂਸਨ ਨਾ ਲਓ ਓ ਤਾਡੇ ਬੋਤ ਅੱਛੇ ਸਾਟੀਚ ਕਰਦੇ
ਠੀਕ ਐ, ਠੀਕ ਐ, ਤੇ ਸਾਰਾ ਸਟਫ ਓ ਖੁਦ ਹੀ ਪ੍ਰੋਵਾਈਡ ਕਰਨਗੇ ਹਨਾ
ਹਾਂਜੀ, ਹਾਂਜੀ ਓ ਤਾਨੂੰ ਸਭ ਸੁਜੈਸਟ ਕਰ ਦੇਨਗੇ ਕਿ ਐਸ ਕੱਪੜੇ ਦੇ ਅਕੋਡਿੰਗ ਤੋਆਨੂੰ ਤੈਡੀ ਕੀ ਡਰੈੱਸ ਹੋਣੀ ਚਾਹੀਦੀ ਹੈ ਡਿਜ਼ਾਇਨ ਕੀ ਹੋਣਾ ਚਾਹੀਦਾ ਹੈ ਔਰ ਅੱਛਾ ਤੁਹਾਡਾ ਸੂਟ ਅੱਛਾ ਰੇਡੀ ਮੇਰੀ ਸਿਸਟਰ ਦੀ ਵੈਡਿੰਗ ਹੋਈ ਸੀ ਨਾ ਤੇ ਫੇਰ ਅਸੀਂ ਸਾਰੇ ਸੂਟ ਉਹਨਾਂ ਕੋਲੋਂ ਹੀ ਸਟਿਚ ਕਰਵਾਏ ਸੀ ਉਹਨਾਂ ਨੇ ਮਤਲਬ ਤੁਸੀਂ ਮੰਨੋ ਕਿ ਇੰਨੇ ਐਕਸਪੈਂਸਿਵ ਸੂਟ ਵੀ ਨਹੀਂ ਹੈਗੇ ਸੀਗੇ ਜਦੋਂ ਸਟਿਚ ਹੋ ਗਏ ਤੇ ਓਨਾਂ ਨੂੰ ਅ ਪਤਾ ਲੱਗ ਰੇਆ ਸੀਗਾ ਕਿ ਹਾਂ ਇਦੇ ਉੱਤੇ ਪੈਸੇ ਲੱਗੇ ਆ ਵਕ ਹੋਏਆ, ਹੋਏਆ ਕੰਮ ਹੋਏਆ, ਹੋਏਆ ਕਰੀਸ ਹਾਂਜੀ, ਹਾਂਜੀ, ਹਾਂਜੀ
ਨਈ ਮੈਂ ਡੈਫੀਨੇਟਲੀ ਆਵਾਂਗੀ ਓਨਾਂ ਕੋਲ ਵਿਜਿਟ ਕਰਾਂਗੀ ਹੁਨ ਤੁਆਡੇ ਕੋਲੋਂ ਸੋਨ ਕੇ ਰਿਵਿਊ ਅੱਛਾ ਸੁਨ ਕੇ ਮੈਨੂੰ ਥੋੜਾ ਕੋਂਫੀਡੈਂਸ ਹੋਰ ਬਿਲਡਪ ਹੋ ਗਿਆ ਕਿ ਮੈਨੂੰ ਟਰਾਏ ਕਰਨਾ ਚਾਈਦਾ ਓਰ ਅਗਰ ਜੇਕਰ ਅਸੀਂ ਓਨਾਂ ਨੂੰ ਆਪਨਾ ਫੈਬਰਿਕ ਲਿਆ ਕੇ ਦੇ ਦੇਈਏ ਤਾਂ ਵੀ ਕਸਟਮਾਈਜ਼ ਕਰ ਦੇਂਦੇ ਨੇ ਇਟ ਇਜ਼ ਕੰਪਲਸਰੀ ਕਿ ਓਨਾਂ ਕੋਲੋਂ ਹੀ
ਨਈ, ਨਈ, ਨਈ, ਨਈ, ਐਸਾ ਕੁਛ ਨਈ ਐ, ਮੈਂ ਓਨਾਂ ਕੋਲੋਂ ਕਦੀ ਫੈਬਰਿਕ ਨੀ ਲੇਆ ਮੈਂ ਹਮੇਸ਼ਾ ਆਪਨਾ ਫੈਬਰਿਕ ਲੈ ਕੇ ਓਨਾਂ ਕੋਲ ਲੈ ਕੇ ਜਾਨੀ ਆਂ ਫਿਰ ਓ ਮੈਨੂੰ ਸੁਜੈਸਟ ਕਰਦੇ ਆ ਵੀ ਏਹਦੇ ਉੱਤੇ ਏਹ ਡਿਜ਼ਾਇਨ ਅੱਛਾ ਲੱਗੇਗਾ। ਔਰ, ਓਨਾਂ ਦੇ ਕੋਲ ਓਲਰੇਡੀ ਫੋਨ ਦੇ ਵਿੱਚ ਵੀ ਪਿਕਸ ਹੈਗੀਆਂ ਈ ਨੇ ਵੀ ਜੋ ਤੁਆਡੇ ਮਾਇੰਡ ਦੇ ਵਿੱਚ ਹੈਗਾ ਨਾ ਵੀ ਅਸੀਂ ਐਸ ਤਰਾ ਦਾ ਸਟਿਚ ਕਰਵਾਨਾ, ਓ ਜ਼ਰੂਰ ਸਾਨੂੰ ਦੱਸ ਦਿੰਦੇ ਵੀ ਹਾਂ ਹਾਂ ਏ, ਤੁਸੀ ਐਸ ਤਰਾ ਹੀ ਕਰਵਾਓ
ਹੋਰ ਕੀ ਕੈਂਦੇ ਹਾਂ ਮੈਂ ਮੇ ਮੈਂ ਨਾ ਇੱਕ ਵੈਡਿੰਗ ਤੇ ਲਈ ਸੀ ਸ਼ੋਟ ਅ ਕੁੜਤੀ ਸੀਗੀ ਚੋਲੀ ਸੀਗੀ ਮਤਲਬ ਓਰ ਉਦੇ ਨਾਲ ਸਕਟ ਹੈਗੀ ਸੀਗੀ, ਮੈਂ ਅਨਕਫੰਟੇਬਲ ਸੀ ਓ ਡਰੈਸ ਵੇਅਰ ਕਰਕੇ ਫੰਕਸ਼ਨ ਦੇ ਵਿੱਚ ਬੀ ਅ ਦੁਪੱਟਾ ਨੀ ਹੈ ਸੀਗਾ ਹਾਂਜੀ, ਫੇਰ ਓਨਾ ਨੇ ਮੈਨੂੰ ਆਪਨੇ ਕੋਲੋਂ ਇੱਕ ਦੁਪੱਟਾ ਓਨਾ ਨੇ ਲੈ ਕੇ ਆਂਦਾ, ਪੂਰੀ ਡਰੇਪ ਰੈਡੀ ਕਰਕੇ ਦਿੱਤੀ
ਔਰ ਬਿਲਕੁਲ ਨੀ ਓ ਪਤਾ ਚੱਲਦਾ ਹੈਗਾ ਕਿ ਓ ਉੱਪਰ ਪੈਚਿਸ ਵੀ ਲਗਾ ਕੇ ਦਿੱਤੇ ਕਿ ਓਦੇਂ ਨਾਲ ਨਈ ਐ। ਦੁਪੱਟਾ, ਪ੍ਰੋਪਰ ਓ ਜਿਵੇਂ ਸਾੜੀ ਹੀ ਉਹਨਾਂ ਨੇ ਮੈਨੂੰ ਇੱਕ ਤਰ੍ਹਾਂ ਦੀ ਰੈਡੀਮੇਡ ਸਾੜੀ ਤਿਆਰ ਕਰਕੇ ਦੇ ਦਿੱਤੀ
ਚਲੋ ਵਦੀਆ, ਵਦੀਆ ਮੈਂ ਯਾਰ ਡੈਫੀਨੇਟਲੀ ਕੰਮ ਤੁਸੀ ਓਨਾ ਦਾ ਨੰਬਰ ਮੈਨੂੰ ਸ਼ੇਅਰ ਕਰਨਾ ਓਰ ਅਗਰ ਕਾਰ ਸਕੋ ਤੇ ਓਨਾ ਨੂੰ ਕਾਲ ਵੀ ਕਰ ਦੇਨਾ ਕਿ ਵਨ ਆਫ ਮਾਏ ਫਰੈਂਡ ਤਾਡੇ ਕੋਲ ਆ ਰਏ ਨੇ ਤਾਡਾ ਮੈ, ਮੈ ਜਰੂਰ ਦਾਂਗੀ ਕਯੋਂਕਿ ਮੈ, ਵੈਸੇ ਵੀ ਤੁਆਡੇ ਫੀਡਬੈਕ ਤੇ ਰਿਵਿਊ ਤੇ ਈ ਓਨਾਂ ਕੋਲ ਜਾ ਰੀ ਆਂ। ਤੁਸੀ ਮੈਨੂੰ ਸ਼ਓਰ ਕਰ ਰੇ ਓ ਕਿ ਓ ਮੈਨੂੰ ਅੱਛਾ ਕੰਮ ਕਰ ਦੇਣਗੇ ਹੈਨਾ, ਇੱਕ ਹੀ ਰੂਫ ਦੇ ਅੰਦਰ ਮੇਰੀ ਚੋਇਸ ਦਾ ਸਮਾਨ ਮਿਲ ਜਾਏਗਾ ਮੈਨੂੰ। ਠੀਕ ਐ। ਚਲੋ ਤੁਸੀਂ ਮੈਨੂੰ ਨੰਬਰ ਸ਼ੇਅਰ ਕਰਨਾ ਔਨਾਂ ਦਾ। ਤੇ ਫੇਰ ਆਪਾਂ ਹਾਂ, ਕੰਟੀਨਿਊ ਕਰਾਂਗੇ ਹੈਨਾ। ਔਨਾਂ ਕੋਲ ਮੈਂ ਆਵਾਂਗੀ।
ਹਾਂਜੀ, ਚਲੋ ਠੀਕ ਐ ਜੀ। ਥੈਂਕ ਯੂ। ਔਕੇ ਜੀ, ਸਸ ਸ਼੍ਰੀ ਕਾਲ ਜੀ।